ਸਤਿ ਸ੍ਰੀ ਅਕਾਲ ਜੀ।
ਕਾਲ ਹੋਰ ਕਿਵੇਂ ਓ ਮੈਂ ਵੀ ਅਬ ਠੀਕ ਹਾਂ ਤੁਸੀਂ ਆਪਣਾ ਦੱਸੋ?
ਵਧੀਆ ਆ ਮੈਂ ਕਿਹਾ ਚੱਲ ਪੁੱਛਾ ਕੋਈ ਮੈਰਿਜ ਆ ਰਹੀ ਆ ਸਾਡੇ ਵੀ ਕੱਪੜੇ ਵਗੈਰਾ ਤੁਸੀਂ ਕਿੱਥੇ ਲੈਂਦੇ ਓ ਵਧੀਆ ਦੁਕਾਨ ਕੋਈ ਦੱਸੋ
ਦੁਕਾਨ ਕੋਈ ਕਿ ਅੱਜ ਅਸੀਂ ਅਤੇ ਮਤਲਬ ਦੁਕਾਨ ਤੇ ਓਨਲਾਈਨ ਸ਼ੋਪਿੰਗ ਕਰ ਲੈਂਨੇ ਆ ਅਸੀਂ ਤਾਂ ਜ਼ਿਆਦਾਤਰ
ਅੱਛਾ।
ਹਾਂ ਜਾਂ ਫਿਰ ਬੁਟੀਕ ਵਗੈਰਾ ਬਣੇ ਦੁਕਾਨਾਂ ਤੇ ਤੇ ਘੱਟ ਹੀ ਜਾਈਦੈ
ਅੱਛਾ ਅੱਜ ਕੱਲ ਉਹ ਮਿਲ ਜਾਂਦੇ ਨੇ ਸਾੜੀਆਂ ਵਗੈਰਾ ਬਣੀ ਬਣਾਈ ਸਾੜੀਆਂ ਮਿਲ ਜਾਂਦੀਆਂ ਨੇ ਮੈਂ ਕਿਹਾ ਚੱਲ ਪੁੱਛਾ ਕੋਈ ਐ ਕੋਈ ਸ਼ੋਪ ਵਧੀਆ ਜਿੱਥੋਂ ਵਧੀਆ ਜੀ ਸਾੜੀ ਹੁੰਦੇ
ਸਾੜੀ ਤੇ ਮੈਨੂੰ ਇੰਨਾ ਨੌਲੇਜ ਹੈ ਨੀ ਹੈ ਸਾੜੀ ਦੀ ਤਾਂ ਮੈਨੂੰ ਪਤਾ ਵੀ ਨੀ ਹੈ
ਅੱਛਾ
ਸਾੜੀ ਤੇ ਨਾ ਮੈਂ ਤੇ ਸੂਟ ਹੀ ਪਾਨੀ ਆ ਜਾ ਟੇਡੇ ਮੇਢੇ ਕਪੜੇ ਜਿਹੜੇ ਹੁੰਦੇ ਨੇ ਹੂੰ ਹੂੰ ਵਨ ਪੀਸ ਵਾਲੇ ਮੇਰੇ ਕੋਲ ਇੱਕ ਵੀ ਸਾੜੀ ਨੀ ਹੈ ਮੇਰੀ ਮੰਮੀ ਸਾੜੀਆਂ ਪਾਂਦੀ ਐ ਮੈਂ ਤੇ ਹਜੇ ਤੱਕ ਮਤਲਬ ਨਹੀਂ ਟਰਾਈ ਨਹੀਂ ਕੀਤੀ ਸੋਚ ਹੀ ਨਹੀਂ ਆਈ ਕਦੀ
ਅੱਛਾ ਨਹੀਂ ਅੱਜ ਕੱਲ ਸਾੜੀ ਦਾ ਬੜਾ ਟਰੈਂਡ ਚਲਿਆ ਹੈ ਨਾ ਬਨਾਰਸੀ ਸਾੜੀ ਦਾ
ਅੱਛਾ ਮੈਂ ਅਤੇ ਨਹੀਂ ਬਈ ਸੂਟ ਹੀ ਪਾਏ ਸੀ ਸਰਦੀਆਂ 'ਚ ਮੈਰੀਜਿਸ ਸੀ ਅਤੇ ਸ਼ਨੀਲ ਦੇ ਸੂਟ ਪਾਏ ਦੇ ਸੀ
ਹਾਂ ਅੱਛਾ
ਤੇ ਹੁਣ ਗਰਮੀਆਂ ' ਤੇ ਹਜੇ ਸਾੜੀ ਤਾਂ ਮੈਂ ਇਨਾ ਦੇਖਿਆ ਨਹੀਂ
ਅੱਛਾ ਨਹੀਂ ਸਾਡੇ ਇੱਥੇ ਬੜਾ ਟਰੈਂਡ ਏ ਨਾ ਸਾੜੀਆਂ ਦਾ ਕੋਈ ਫੰਕਸ਼ਨ ਵਗੈਰਾ ਹਮ ਬਨਾਰਸੀ ਸਾੜੀ ਦਾ ਬੜਾ ਟਰੈਂਡ ਹੈਗਾ ਚੱਲ
ਲੱਗਦੀ ਤੇ ਸੋਹਣੀ ਹੈ ਸਾੜੀ ਪਾਈ ਹੋਈ
ਹਾਂਜੀ ਹਮ
ਪਰ ਉਹ ਫੁੱਲੀ ਫੁੱਲੀ ਨਹੀਂ ਲੱਗਦੀ ਬੜੀ ਜਿਨ ਪਾਈ ਹੋਏ ਤੇ ਮੋਟਾ ਮੋਟਾ ਨਹੀਂ ਲੱਗਦਾ ਬੰਦਾ ਬੜਾ
ਨਹੀਂ ਮੋਟਾ ਤੇ ਨਹੀਂ ਲੱਗਦਾ ਸਗੋਂ ਵਧੀਆ ਲੱਗਦੀ ਏ ਕੰਫਰਟੇਬਲ ਵੀ ਰਹਿੰਦਾ ਬੰਦਾ ਸੂਟਾਂ ਨਾਲ ਤੇ ਚੱਲ ਚੁੰਨੀਆਂ ਸਾਹਮਣੀਆਂ ਔਖੀਆਂ ਲੱਗਦੀਆਂ ਨੇ ਅਤੇ ਪੱਲੇ ਨੂੰ ਸੇਫਟੀ ਪਿੰਨ ਵਗੈਰਾ ਲੱਗ ਜਾਂਦਾ ਪਿ ਛੇ
ਹਾਂਜੀ
ਹਮ ਅੱਜ ਕੱਲ ਓ ਪਲੇਟਾਂ ਜਿਹੜੀਆਂ ਪਾਉਦੇ ਆ ਨਾ ਉਹ ਪਹਿਲੇ ਪਹੀਆਂ ਹੁੰਦੀਆਂ ਨੇ ਬੈਲਟ ਬਣਨੀ ਹੁੰਦੀ ਏ ਅਹ ਹੁਕ ਮਨ ਲਾਣੀ ਹੈ ਬਸ
ਅੱਛਾ
ਪਲੇਟਾਂ ਪਈਆਂ ਹੁੰਦੀਆਂ ਨੇ ਬੈਲਟ ਬੰਨੇ ਹੁੰਦੇ ਆ ਬਸ ਉਹਨੂੰ ਪਾਈ ਜੰਜਟ ਵੀ ਨੀ ਹੈਗਾ ਬਈ ਚੋਣਾਂ ਪਾਣੀ ਹੈ
ਬਨਾਰਸੀ ਸਾੜੀ ਤੇ ਮਤਲਬ ਪਹਿਲਾ ਰਿਵਾਜ਼ ਸੀ ਹੁਣ ਫੇਰ ਆ ਗਿਆ
ਹਾਂਜੀ ਹੁਣ ਤੇ ਬਹੁਤ ਆਇਆ ਹੋਇਆ ਵ ਟਰੈਂਡ ਮੈਂ ਆਪ ਸੋਚ ਰਹੀ ਇੱਕ ਲਵਾ ਮੈਂ ਤਾਂ ਹੀ ਪੁੱਛਿਆ ਸੀ ਮੈਂ ਕਿਹਾ ਕੋਈ ਸ਼ੋਪ ਵਗੈਰਾ ਹੈ ਦੱਸੋ ਵਧੀਆ ਜਿੱਥੋਂ ਮਤਲਬ ਕੀ ਕੱਪੜੇ ਮਿਲਦੇ ਹੋਣ
ਨਹੀਂ ਮੇਰੀ ਨੌਲੇਜਚ ਸਾੜੀ ਵਾਲੀ ਤਾਂ ਕੋਈ ਸ਼ੌਕ ਨਹੀਂ ਮੇਰੀ ਮੰਮੀ ਬਥੇਰੀਆਂ ਸਾੜੀਆਂ ਪਾਉਂਦੀ ਸੀ
ਅੱਛਾ
ਮੰਮੀ ਮੇਰੀ ਦਾਦੀ ਵੀ ਸਾੜੀਆਂ ਪਾਉਂਦੀ ਸੀ
ਹਮ ਹਮ
ਹਾ ਮੰਮੀ ਨੂੰ ਇਨਾ ਵੇਖਿਆ ਨਾ ਸਾੜੀਆਂ ਪਾਉਦੇ ਪਾ ਪਾਉਂਦੇ ਹੋਏ ਤੇ ਮਨ ਹੀ ਨਹੀਂ ਕਰਦਾ ਪਾਉਂਦਾ ਮੰਮੀ ਸਾੜੀ ਪਾਉਂਦੀ ਹੈ ਬਹੁਤ ਮੰਮੀ ਕੋਲ ਸਾੜੀਆਂ
ਹਮ ਹਮ ਸਾੜੀਆਂ ਸੋਹਣੀਆਂ ਲੱਗਦੀਆਂ ਅੱਜ ਕੱਲ ਫੰਕਸ਼ਨਨਾਂ ਚ ਜ਼ਿਆਦਾਤਰ ਸਾੜੀਆਂ ਹੀ ਪੈਂਦੀਆਂ ਨੇ ਅੱਜ ਕੱਲ
ਪਹਿਲਾ ਰਿਵਾਜ ਸੀ ਸਿਲਕ ਦੀ ਸਾੜੀਆਂ ਦਾ ਜੇ ਉਹ ਪੁਰਾਣੇ ਜਮ ਜ਼ਮਾਨੇ ਚ ਦੇਖੀ ਦੀਆਂ ਫੋਟੋਆਂ ਵਿਆਾਂ ਦੀਆਂ
ਨਹੀਂ ਹੁਣ ਫੇਿਰ ਟਰੈਂਡ ਆਇਆ ਹੋਇਆ ਨਾ
ਅੱਛਾ
ਹੁਣ ਪਿਛਲਾ ਸਾਰਾ ਟਰੈਂਡ ਹਣ ਆਉਂਦਾ ਪਿਆ ਨਾ
ਆਹੋ ਇਹ ਤੇ ਹੈ ਹੁਣ ਫੇਰ ਉੱਚੇ ਸੁੱ ਸੂਟਾਂ ਦਾ ਰਿਵਾਜ ਆ ਗਿਆ ਪਹਿਲੇ ਲੰਬੇ ਲੰਬੇ ਸੱਟਾਂ ਦਾ ਵਾ ਸੀ ਹੁਣ ਫੇਰ ਸਮਝ ਨਹੀਂੀ ਆਉਂਦਾ
ਮੈਂ ਕਿਹਾ ਚਲ ਮੇਨ ਫੰਕਸ਼ਨ ਤੇ ਪਾਉਣ ਵਸਤੇ ਕੋਈ ਵਧੀਆ ਜੀ ਲੈ ਲਾ ਤਾਂ ਪੁੱਛ ਰੀ ਸੀਗੀ ਹਮ
ਅਸੀਂ ਔਨਲਾਈਨ ਵੀ ਤੇ ਵਿਕਦੀਆਂ ਨੇ
ਮੈਨੂੰ ਨਾ ਓਨਲਾਈਨ ਸ਼ੋਪਿੰਗ ਤੇ ਵਿਸ਼ਵਾਸ ਨਹੀਂ ਹੈ ਕਈ ਦਾ ਕਈਆਂ ਦਾ ਸੁਣਿਆ ਨਾ ਕਈ ਵਾਰੀ ਕੱਪੜਾ ਕੁਛ ਹੋਰ ਹੁੰਦਾ ਵਖਾਂਦੇ ਕੁਛ ਹੋਰ ਨੇ ਨਿਕਲਦਾ ਕੁਛ ਹੋਰ
ਕਿਆ ਨਾ ਅਸੀਂ ਇੱਕ ਦੋ ਮਤਲਬ ਜਿਸ ਤਰ੍ਹਾਂ ਪਾਈਆਂ ਹੁੰਦੀਆਂ ਫੇਸਬੁੱਕ 'ਤੇ ਫੋਟੋਆਂ ਉਹਨਾਂ ਨੇ ਤੇ ਜਦੋਂ ਅਸੀਂ ਉਹਨਾਂ ਦੇ ਮਤਲਬ ਸ਼ੋਅਰੂਮ 'ਤੇ ਜਾ ਕੇ ਦੇਖਿਆ ਮੈਂ ਨਾ ਤੇ ਉੱਥੇ ਉਹ ਕੀ ਕਰਦੇ ਜਦੋਂ ਵੀਡੀਓ ਬਣਾਉਂਦੇ ਨੇ ਇੰਨੀ ਲਾਈਟ ਫੋਕਸ ਹੋ ਰਹੀ ਹੁੰਦੀ ਉੱਤੇ ਉਹਨਾਂ ਦੇ ਕਿ ਉਹ ਮਤਲਬ ਅਲੱਗ ਹੀ ਦਿਖਦਾ ਹੈ ਸਾਨੂੰ ਵੀਡੀਓ ਵਿੱਚ ਫਿਰ ਔਰ ਹਕੀਕਤ ਚ ਕੁਛ ਹੋਰ ਹੁੰਦਾ
ਹਾਂਜੀ ਤਾਂ ਹੀ ਤੇ ਮੈਂ ਫੇਰ ਜ਼ਿਆਦਾ ਔਨਲਾਈਨ ਸ਼ੋਪਿੰਗ ਤੇ ਵਿਸ਼ਵਾਸ ਨਹੀਂ ਕਰਦੀ ਮੈਂ ਬਾਜ਼ਾਰੋਂ ਹੀ ਜਾਂਦੀ ਹਾਂ ਬੰਦਾ ਵਾਪਸ ਹੀ ਕਰ ਲੈਂਦਾ ਬਅਦ ਚੋਂ ਪਸੰਦ ਨਾ ਆਵੇ
ਹਾਂ ਉਹ ਤੇ ਹੈ ਫਿਰ ਦਸ ਚੀਜ਼ਾਂ ਵੇਖ ਕੇ ਬੰਦਾ ਲੈਂਦਾ ਬਜ਼ਾਰ ਜਾਓ ਤੇ ਤੁਸੀਂ ਮਤਲਬ ਪਤਾ ਤੇ ਚੱਲਦਾ ਹੈ ਓਨਲਾਈਨ ਤੇ ਜੋ ਦਿਖੇਗਾ ਉਹੀਓ ਹੀ ਵੇਖ ਲੈਣਾ
ਕੱਪੜਾ ਵੇਖ ਲੈਂਦਾ ਬੰਦਾ ਬਾਜ਼ਾਰ ਅੱਛੀ ਤਰ੍ਹਾਂ ਕਿਸ ਟਾਈਪ ਦਾ ਹੈਗਾ ਹੈ ਕਈ ਵਾਰੀ ਕੱਪੜਾ ਵੀ ਜੋ ਖ਼ਰਾਬ ਵੀ ਨਿਕਲ ਆਂਦਾ ਐ।
ਹਾਂ ਇਹ ਤੇ ਹੈ।
ਹੂੰ, ਤਾਂ ਮੈਂ ਫੇਰ ਓਨਲਾਈਨ ਕਰਕੇ ਲੈਣੀ ਮੈਂ ਜਿਆਦਾ ਬਜ਼ਾਰੋ ਈ ਸ਼ੋਪਿੰਗ ਕਰਨੀ ਹਾਂਜੀ ਮੈਂ ਤੇ ਪਾਂਨੀ ਆਂ।
ਅੱਛਾ ਬੱਚਿਆਂ ਨਾਲ ਔਖਾ ਨੀ ਲੱਗਦਾ।
ਬੱਚੇ ਹੁਣ ਵੱਡੇ ਹੋ ਗਏ ਨੇ। ਟ ਦੇਣ ਹੁਣ ਚੁ ਕਨ ਰੇ ਨੀਨਰੇ ਤੁਰਨ ਆਲੇ ਬੱਚੇ ਨੇ ਇਹ ਜੋ ਗੁੜੀਆ ਇੱਕ ਨੌ ਸਾਲ ਦੀ ਇੱਕ ਪੰਜ ਸਾਲ ਦੀ ਐ।
ਹਾਂ,
ਉਹ ਪਹਿ ਪਹਿਲੇ ਆਉਂਦਾ ਸੀ ਆ ਬੱਚੇ ਚੁੱਕਣੇ ਨੇ ਸਾੜੀ ਬੰਨਨੀ ਔਖੀ ਲੱਗਦੀ ਹੁਣ ਤੇ ਬੱਚੇ ਆਪਣੇ ਮਸਤ ਹੁੰਦੇ ਨੇ ਵਿਆਵਾਂ ਚ ਬੰਦਾ ਹੂੰ ਤਾਂ ਫਿਰ
ਸਾੜੀ ਮੈਂ ਨੀ ਪਾਈ ਸੋ ਤੁਸੀਂ ਕਿਹਾ ਵੇ ਤੇ ਹੁਣ ਮਨ ਕਰ ਰਿਹਾ ਕਦੀ ਮੈਂ ਤਾਂ ਮਤਲਬ ਲਹਿੰਗੇ ਪਾਏ ਨੇ ਕਰੋਪ ਟੋਪ ਪਾ ਲੈਂਦੀ ਆਂ।
ਅੱਛਾ ਨ ਲਹਿੰਗੇ ਤੇ ਮੈਂ ਮੈਂ ਪਾਨੀ ਲਹਿੰਗੇ ਲਹਿੰਗੇ ਵੀ ਪਾਨੀ ਆ ਮੈਂ ਸਾੜੀ ਬਣਨੀ ਹ ਸੂਟ ਵਗੈਰਾ ਵੀ ਪਾਨੀ ਹਾਂ ਜੀਨਸਾਂ ਵੀ ਪਾਨੀ ਸਾਰਾ ਕੁਛ ਮੈਂ
ਮੈਂ ਸਾੜੀ ਨੀ ਟਰਾਈ ਕੀਤੀ ਕਦੀ
ਟਰਾਈ ਕਰਕੇ ਵੇਖੋ ਅੱਛੀ ਲੱਗਦੀ ਐ ਪਾਈ ਹੋਈ ਤਾਂ
ਮੇਰੇ ਕੋਲ ਤੇ ਇੱਕ ਵੀ ਸਾੜੀ ਨੀ ਹੈ ਮੈਂ ਕਦੀ ਸੋ ਚਿਆ ਵੀ ਨਹੀਂ ਹੁਣ ਤੁਸੀਂ ਮੈਨੂੰ ਮਤਲਬ ਇੱਛਾ ਜਗਾ ਦਿਤੀ ਐ।
ਲੈ ਲਓ ਕੋਈ ਫੰਕਸ਼ਨ ਫੁਕਸ਼ ਹਨਾ ਇਹ ਬੰਦਾ ਬੰਨ ਲੈਂਦਾ।
ਪੁਰਾਣੇ ਰੰਗ ਤੇ ਉਹੀਓ ਸਾਰੇ ਚੱਲਦੇ ਪੈਂਦੇ ਗਾੜੇ-ਗਾੜੇ ਰੰਗ ਪਹਿਲਾਂ ਚੱਲਦੇ ਸੀ, ਸਨ
ਹੂੰ, ਨਹੀਂ ਤੇ ਰੰਗ-ਰੰਗ ਤੇ ਹੁਣ ਡਿਫਰੈਂਟ ਨੇ ਬੜੇ ਅੱਜ- ਕੱਲ ਦੇ ਰੰਗ ਈ ਨੀ ਹੈ ਜੂੜੀ ਜਰੂਰ ਨੀ ਹੈ ਲਾਲ, ਸੰਤਰੀ ਲੈਣੇ ਕਈ ਰੰਗ ਹੁੰਦੇ ਨੇ ਪਰਪਲ ਹੁੰਦੇ ਆ। ਕਈ ਲਾਈਟ ਪਰਪਲ ਹੁੰਦੇ ਆ ਪਿੰਕ, ਘ ਡਾਰਕ, ਪਿੰਕ ਮਹਿੰਦੀ ਕਲਰ, ਕਈ ਤਰ੍ਹਾਂ ਦੇ ਕਲਰ ਨੇ ਅੱਜ ਕੱਲ ਤਾਂ
ਹਾਂ ਮੈਨੂੰ ਤੇ ਨਾ ਮਤਲਬ ਲਾਈਟ ਰੰਗ ਹੀ ਜਿਆਦਾ ਪਸੰਦ ਹੈ ਮੈਂ, ਆਪਣੇ ਵਿਆਹ ਤੇ ਵੀ ਸਾਰੇ ਕਲਰ ਲਾਈਟ ਹੀ ਖਰੀਦੇ ਹੋਨੇ ਆ।
ਹੂੰ, ਲਾਈਟ ਹੋਵੇ। ਬਰਾਊਨ ਲਾਈਟ ਹੋ ਗਿਆ ਚੂਆ ਰਫ ਹੋ ਗਿਆ ਮਿੱ ਟੀ ਕਲਰ ਹੋ ਗਿਆ ਐ ਹੁਣ ਹਾਂਜੀ, ਇਹ ਚੀਜ਼ ਮਿਲਦੇ ਨੇ ਕ ਬਾਜ਼ਾਰ ਜਾਓ ਤੇ ਵੇਖਣ ਤੇ, ਵਧੀਆ ਲੱਗਦੇ ਨੇ, ਪਾਏ ਹੋਏ,
ਬਸ ਉਹੀ ਉਹੀ ਏ ਸ਼ੋਕ ਚ ਲੈ ਤੇ ਲੈਂਦੇ ਹਾਂ ਅਸੀਂ ਕ ਕੱਪੜੇ ਫੇਰ ਉਹ ਪਈ ਰਹਿੰਦੇ ਨੇ ਵਿਆਹ ਦਾ ਲਹਿੰਗਾ ਵਿਆਹ ਤੇ ਹੀ ਪਿਆ ਵ ਹੁਣ ਉਹ ਟੈਚੀ ਪੂਰੀ ਉਹਨੇ ਪੂਰਾ ਜਗ੍ਹਾ ਆਪਣੀ ਘੇਰ ਗਿਆ ਪੂਰੀ ਅਟੈਚੀ ਰੱਖੀ ਹੋਈ ਹੈ ਲਹਿੰਗੇ
ਹਾਂਜੀ ਮੈਂ ਅਸੀਂ ਆਪਣੇ ਦਿਨ ਵੀ ਰਸਤੇ ਰੈਂਟ ਤੇ ਹੀ ਪਾਏ ਸੀਗੇ ਵ ਹੁਣ ਮੈਂ ਸੁਆਇਆ ਹੋਇਆ ਇੱਕ ਬੱਸ ਕੋਈ ਵਿਆਹ ਵਿਹ ਆਏਗਾ ਪਾਲਾਂਗੇ।
ਹੂੰ,
ਹੋਰ ਸੁਣਾਓ? ਮੈਂ ਕਿਹਾ ਚੱਲ ਤੁਹਾਡੇ ਕੋਲ ਪੁੱਛਣੀ ਕੋਈ ਦੁ ਦੁਕਾਨ-ਦੁਕਾਨ ਹੈ ਵਧੀਆ ਤੁਹਾਡੇ ਉੱਧਰ ਮਿਲਦੇ ਹੋਏ ਨੇ ਸ਼ਾਇਦ ਗਾਜੀਵਾਜ਼ ਕਈ ਮੇਲੀ ਜਾਂਦੀ। ਚੀਜ਼ ਵਧੀਆ,
ਮੈਨੂੰ ਨਾ ਸਾੜੀਆਂ ਦਾ ਇੰਨਾ ਹੈ ਹੀ ਨਹੀਂ ਤੇ ਮੈਂ ਕਦੇ ਧਿਆਨ ਹੀ ਨਹੀਂ ਦਿੱਤਾ। ਮੈਂ ਹੁਣ ਗਈ ਸੀ ਤੇ ਮੈਂ ਦੇਖਾਂਗੀ ਜ਼ਰੂਰ, ਫਿਰ ਤੁਹਾਨੂੰ ਦੱਸਾਂਗੀ।
ਆਹੋ ਕੋਈ ਨੀ ਮੈਨੂੰ ਦੱਸਣਾ ਮੈਂ ਫੇਰ ਲਵਾਂਗੀ।
ਤੇ ਵਿਆਹ ਹੈ ਨੇ ਹੁਣ ਸਾਏ ਹੈ ਨੇ ਵਿਆਹ ਦੇ।
ਜੌ ਹ ਵਿਆਹ ਹੁੰਦਾ ਅਕਤੂਬਰ ਵਗੈਰਾ ਚ ਹੀ ਆਉਦਾ। ਹੁੰਦੇ ਨੇ ਤਾਂ। ਸਤੰਬਰ, ਅਕਤੂਬਰ ਚ ਨਵੰਬਰ। ਐ ਅਗਲੇ ਹੁਣ ਮੌਸਮ ਜਿਹੜਾ ਠੰਡਾ ਹੁੰਦਾ ਉਹ ਸੁੰਦਲੇ ਹੁੰਦੇ ਨੇ।
ਹਾਂ।
ਮੌਸਮ ਸਹੀ ਹੁੰਦਾ ਹੈ।
ਹਾਂ, ਉਹ ਤਾਂ ਹੈ।
ਤਾਂ ਫਿਰ। ਹੋਰ ਸੁਣਾਓ।
ਬਸ ਵਧੀਆ।
ਤੇ ਉੱਥੇ ਕੋਈ ਬੁਟੀਕ ਵਗੈਰਾ ਵੀ ਹੈ। ਵਧੀਆ ਕੋਈ ਡਰੈਸਾਂ ਡਰੂਸਾਂ ਸਿੰਦਾ ਹੋ ਅੱਛਾ।
ਆਹੋ ਜਿੱਦਾਂ ਦਾ ਤੁਸੀਂ ਡਿਜ਼ਾਇਨ ਆਪਣੀ ਮਰਜ਼ੀ ਦਾ ਲੈ ਜੌ ਤੁਹਾਨੂੰ ਓਦਾਂ ਦਾ ਸੀ ਕੇ ਦੇਣਗੇ ਉਹ ਹੁਣ ਉਹ ਪੁਰਾਣੀ ਪੁਰਾਣੀ ਸਾੜੀਆਂ ਤੇ ਉਹਦਾ ਵੀ ਉਹ ਡੀ ਜਇਨ ਬਣਾ ਕੇ ਅੱਛਾ ਸੂਟ ਬਣਾ ਦਿੰਦੀਆਂ।
ਅੱਛਾ ਤੇ ਸਵਾਈ ਵਗੈਰਾ ਦਾ ਕੀ
ਜਾਂ ਕੋਈ ਹੁਣ ਪੁਰਾਣਾ ਸੂਟ ਏ। ਤੇ ਉਹਨੂੰ ਵੀ ਰੀ ਡਿਜ਼ਾਈਨ ਕਰ ਦਿੰਦੇ ਨੇ।
ਅੱਛਾ।
ਹਾਂ, ਮੈਂ ਸੂਟ ਕਰਾਇਆ ਹੈ ਨਾ ਉਹ ਫੇਰਿਆਂ ਵਾਲਾ ਸੂਟ ਉਹ ਮੇਰਾ ਡੋਲੀ ਵਾਲਾ ਸੂਟ ਉਹ ਉੱਚਾ ਸੀ ਤੇ ਉਹਨੇ ਫੇਰ ਕੀ ਕੀਤਾ ਤਾਂ ਉਹ ਉੱਤੋਂ ਦੀ ਕੱਟ ਕੇ ਨਾ ਉੱਤੇ ਹੋਰ ਕੱਪੜਾ ਲਗਾ ਕੇ ਤੇ ਉਹਨੂੰ ਲੰਬਾ ਵੀ ਕਰਦਾ ਤੇ ਉਹਦਾ ਡਿਜ਼ਾਇਨ ਵੀ ਹੋਰ ਬਣਾਤਾ। ਸੂਟ ਦਾ ਨਵਾਂ ਹੀ ਡਿਜ਼ਾਇਨ ਬਣ ਗਿਆ ਲੁੱਕ ਨਵਾਂ ਆ ਗਿਆ ਸੂਟ ਦਾ।
ਅੱਛਾ। ਤੇ ਉਹ ਫੇਰ ਉਹ ਸਵਾਈ ਵਗੈਰਾ ਸਹੀ ਏ।
ਸਵਾਈ ਤੇ ਜ਼ਿਆਦਾ ਲਵੇਗਾ
ਅੱਛਾ
ਨੋਰਮਲ ਸੂਟ ਦੀ ਸਵਾਈ ਹੈ ਅਤੇ ਗਿਆਰਾਂ ਬਾਰਾਂ ਸੌ ਏ ਆਹੋ ਪੁਰਾਣਾ ਸੂਟ ਮੈਂ ਸਹੀ ਕਰਾਇਆ ਵੇ ਦੋ ਹਜ਼ਾਰ ਰੁਪਇਆ ਲੱਗ ਗਿਆ
ਅੱਛਾ
ਐਵੇ ਕਿਓਂ ਉਹ ਮੇਰਾ ਸੂਟ ਪੰਜ ਹਜ਼ਾਰ ਦਾ ਹੈ ਸੀ
ਅ- ਅੱਛਾ।
ਮੈਂ ਹੁਣ ਉਹਦੇ ਤੇ ਲਗਾ ਕੇ ਪੈਸੇ ਤੇ ਮੈਂ ਉਹ ਨੂੰ ਯੂਜ ਤੇ ਕਰ ਰਹੀ ਹਾਂ। ਨਾ
ਅੱਛਾ! ਸਵਾਈ ਤੇ ਵੱਡੀ ਇੱਥੇ
ਪਰ ਉਹਨੇ ਹੁਣ ਮੇਰਾ ਸੂਟ ਨਵਾਂ ਕਰਤਾ। ਕੋਈ ਕਹਿ ਨੀ ਸਕਦਾ ਕਿ ਉਹ ਪੁਰਾਣਾ ਸੂਟ ਹੈ।
ਅੱਛਾ।
ਆ ਸਲਵਾਰ ਉਹੀਓ ਹੀ ਕੰਮ ਆ ਗਈ। ਸੂਟ ਹੋਣੇ। ਸਭ ਮ ਬਾਾਹਵਾਂ ਵੀ ਦੂਜੀਆਂ ਲਗਾਤੀਆਂ ਡਿਜ਼ਾਇਨ ਵਾਲੀਆਂ ਉੱਤੋਂ ਦੀ ਗਲਾ ਵੀ ਹੋਰ ਡਿਜ਼ਾਇਨ ਦਾ ਬਣਾ ਹੋਰ ਸੁਣਾਓ। ਸਭ ਵਧੀਆ, ਚਲੋ ਠੀਕ ਹੈ। ਫੇਰ ਕਰਦੇ ਆ ਮਿਲ ਦੇ ਆ ਫਿਰ
ਠੀਕ ਹੈ ਓਕੇ, ਓਕੇ ਸਤਿ ਸ਼੍ਰੀ ਅਕਾਲ।